ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਕੌਣ ਹਾਂਜੀ ਕਿਵੇਂ ਓ ਤੁਹਾ ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਜੀ।
ਠੀਕ ਆ ਠੀਕ ਆਵੇਂ
ਅੱਛਾ ਹੋਰ ਕੀ ਕਰਦੇ ਸੀ ਮੈਂ ਅੱਜ ਜਾਣਿਆ ਨੀ ਨਾ ਤੁਹਾਡਾ ਬਹੁਤ ਦਿਨਾਂ ਬਾਅਦ ਕੋਲ ਆਇਆ ਨੰਬਰ ਮੇਰੇ ਕੋਲ ਹੈ ਨੀ ਸੀ। ਆ ਮੈਂ ਕਿਹਾ ਸੋਚ ਰਹੀ ਸੀ ਵੀ ਤੁਹਾਡੇ ਨਾਲ ਗੱਲ ਕਰਾਂ ਗੱਲ ਕਰਾਂ ਗੱਲ ਕਰਾਂ ਪਰ ਤੁਹਾਡਾ ਨੰਬਰ ਹੈ ਨਹੀਂ ਸੀ ਮੇਰੇ ਕੋਲ
ਤੁ ਤੂੰ ਸਾਨੂੰ ਉੱਥੋਂ ਯਾਦ ਆਈ ਏ ਤਾਂ ਹੀ ਤਾਂ ਮਨੂੰ ਵੀ ਯਾਦ ਆਈ ਤਾਂ ਮੈਂ ਵੀ ਕਰ ਛੋੜਿਆ ਨਾ ਤੂੰੂੰ ਹਾਂ ਓਹੀ ਤਾਂ
ਠੀਕ ਹੋ ਜੀ ਕੀ ਬਣਾ ਰਹੇ ਕੀ ਖਾਧੇ
ਅੱਜ ਅਸਾਂ ਨੇ ਆਲੂ ਪੂਰੀ ਖਾਧੀ।
ਵਾਓ ਆਲੂ ਪੁੁਰੀ ਸਵੇਰੇ ਕੇ ਸ਼ਾਮ ਨੂੰ ਦੁਪਹਿਰੇ ਅੱਛਾ ਸਵੇਰੇ ਕੀ ਬਣਾਇਆ ਸੀ।
ਸਵੇਰੇ ਡੋਸਾ ਖਾ ਦਾ
ਬੱਸ ਤੁਹਾਨੂੰ ਕੀ ਵਧੀਆ ਲੱਗਦਾ ਹੋਰ
ਹ ਸਾਨੂੰ ਅਸੀਂ ਸਾਰਾ ਕੁਛ ਖਾਣੇ ਆ
ਅੱਛਾ ਜੀ ਨੋਨ ਵੈਜ ਵੀ ਖਾ ਲੈਣ
ਨਹੀਂ ਮੈਂ ਨੀ ਖਾਣੀ ਆ ਮੇਰੀ ਕੁੜੀ ਤੇ ਪੁੱਤਰ ਖਾਣਾ ਮੇਰਾ ਨੋਨ ਵੈਜ। ਮੇਰਾ ਮੁੰਡਾ ਤੇ ਮੇਰੀ ਕੁੜੀ ਖਾਂਦੀ ਨੋਨ ਵੈਜ।
ਇਹਨਾਂ ਨੂੰ ਕਹੋ ਨੋਨ ਵਜ ਬ ਵਧੀਆ ਨੀ ਰਹਿੰਦਾ ਖਾਣ ਲਈ ਤੁਹਾਡੇ ਲਈ ਇਹ ਬਹੁਤ ਸ਼ੱਤੀ ਪਦਾਰਥ ਪਏ ਨੇ ਵੇ
ਕਹਿ ਕਹਿ ਕੇ ਥਕ ਗਈ ਓਹਨਾ ਨੂੰ ਮੈਂ ਉਹ ਸੁਣ ਲਣੀ ਨਾ ਉਹਨਾ ਨੂੰ ਖਾ ਦੇ ਵੀ ਨਾ ਖਾਧੇ ਬਿਨਾ ਨੀ ਆਉਂਦਾ ਨਾ ਉਹਨਾਂ ਨੂੰ
ਐਵੇਂ ਕਹਿਣ ਦੀਆ ਗੱਲਾਂ ਏ
ਅਸੀਂ ਅੱਜ ਮੈਂ ਬਣਾਈ ਸੀ ਮਸਾਲੇ ਚੋਲ ਬਣਾਏ। ਸੀ ਨਾਲ ਦਹੀਂ ਸੀ।
ਹਮ ਸਾਡੀ ਮੰਮੀ
ਹਾਂਜੀ ਠੀਕ ਆ ਠੀਕ ਆ ਠੀਕ ਕਿ ਤੁਸੀ ਸੁਣਾਓ ਤੁਸੀਂ ਠੀਕ ਹੋ ਨਾ ਹੋਰ ਸਭ ਠੀਕ ਨੇ। ਅਸੀਂ ਮਸਾਲਾ ਚੌਲ ਬਣਾਏ ਸੀਗੇ।
ਅੱਛਾ ਮਸਾਲੇ ਵਾਲੇ ਚਾਵਲ ਅਸ ਅਸੀਂ ਹੁਣ ਖਾਣੇ ਖਾਸੀਏ ਮਸਾਲੇ ਵਾਲੇ ਚਾਵਲ।
ਸ਼ਾਮ ਦੀ ਖਾਧੀ ਕਿ ਦੁਪਹਿਰ ਦੀ ਖਾਧੀ।
ਦੁਪਹਿਰ ਦੀ ਤਾਂ ਖਾ ਰਹੇ ਨਾ ਆਲੂ ਪੂਰੀ ਸ਼ਾਮੀ ਹੁਣ ਚਾਵਲ ਬਣਾ ਸੀ ਮਸ ਮਸਾਲੇ ਵਾਲੇ
ਅੱਛਾ ਤੁਹਾਡੀ ਕੁੜੀ ਕਿੱਥੇ ਆ?
ਘਟ
ਮੈਂ ਸੁਣਿਆ ਉਹ ਚਲੀ ਗਈ ਹੈ ਕਨੇਡਾ ਅੱਛਾ ਆ ਗਈ ਹੈ।
ਆ ਗਈ ਹੈ ਕਨੇਡੇ ਤੋਂ
ਅੱਛਾ ਜੀ ਕੀ ਕਰਦੀ ਹੁੰਦੀ ਉੱਥੇ
ਕੈਨੇਡਾ ਚ
ਹਾਂਜੀ
ਉਥੇ ਕੰਪਨੀ ਜੋਬ ਕਰਦੀ।
ਓਕੇ ਜੀ। ਮੈਂ ਉਹਦਾ ਵਧੀਆ ਪਾਰਲਰ ਦਾ ਮੈਂ ਸੁਣਿਆ ਸੀ। ਉਹ ਕਰਦੀ ਹੋਣੀ ਆ ਨਾ ਸਲੂਨ ਦਾ,
ਨਹੀਂ ਨਹੀਂ ਪਾਰਲਰ ਦਾ ਨਹੀਂ ਕਰਦੀ ਹੁਣ ਉਹ ਕੰਪਨੀ ਦਾ ਜੋਬ ਕਰਦੀ ਪਾਰਲਰ ਚ ਕਦੀ ਕੋਈ ਆ ਜਾਵੇ ਕਸਟਮਰ ਤਾਂ ਕਰ ਲੈਂਦੇ।
ਅੱਛਾ। ਅੱਛਾ ਜੀ ਵਧੀਆ ਹੋਰ ਦੱਸੋ।
ਤੁਸੀਂ ਦੱਸੋ ਤੁਹਾਡੇ ਘਰ ਦੇ ਸਾਰੇ ਠੀਕ ਨੇ।
ਹਾਂਜੀ ਹਾਂਜੀ ਠੀਕ ਆ।
ਹਮ।
ਤੁਹਾਡੀ ਕੁੜੀ ਦਾ ਨਾਮ ਕੀ ਆ?
ਮੇਰੀ ਕੁੜੀ ਦਾ ਨਾਂ।
ਹਮ। ਤੁਸੀਂ ਭੁੱਲ ਕੇ ਲੱਗਦਾ। ਤੁਹਾਨੂੰ ਬਹੁਤ ਤੁਸੀਂ ਤੁਹਾਡੀ ਕੁੜੀ ਦਾ ਤੁਹਾਨੂੰ ਨਾਮ ਨੀ ਪਤਾ ਇੰਨਾ ਸੋਚ ਸਮਝ ਕੇ ਬੋਲ ਰਹੇ ਹੋ ਕੀ ਗੱਲ ਹੈ ਜੀ। ਹਮ।
ਨਾ ਹੀ ਨੀ ਪਤਾ ਤਾਂ ਕਿ ਕਦੋਂ ਹੁਣ ਮੇਰੀ
ਐਂ ਹੋ ਸਕਦਾ ਹੈ ਕਿ
ਬੋਲਣੇ ਨੀ ਆਉਂਦਾ ਮਨੂੰ ਜਾਂਦਾ।
ਅੱਛਾ ਔਖਾ ਨਾਮ ਹੈ ਫਿਰ
ਉਹ ਖਾਣਾ ਉਹਦੇ ਪਿਓ ਨੇ ਰੱਖਿਆ।
ਅੱਛਾ।
ਹੋਰ।
ਹੋਰ ਸੁਣਾਓ। ਕੀ ਹਾਲ ਚਾਲ ਨੇ, ਕਿਵੇਂ ਉਹ ਕੀ ਆ ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਜੀ ਆਵਾਜ਼ ਕਰੋ।
ਅਸੀਂ ਆਉਣਾ ਤੀਹ ਤਰੀਕ।
ਅੱਛਾ।
ਤੁਹਾਡੀ ਟੀ ਵੀ ਦਾ ਆਵਾਜ਼ ਆਉਂਦਾ ਪਿਆ ਕਿਸੇ ਦਾ ਚੀਜ਼ ਦਾ ਆਵਾਜ਼ ਆਉਂਦਾ
ਅੱਛਾ ਏਦਾਂ ਕੀ ਗੱਲ।
ਹਮ ਉਹਨੂੰ ਤੁਹਾਡਾ ਤੁਹਾਡਾ ਅਵਾਜ਼ ਤਾਂ ਕਲੀਅਰ ਆਉਂਦਾ। ਮੈਨੂੰ।
ਅੱਛਾ-ਅੱਛਾ ਨਹੀਂ ਤੁਹਾਡੀ ਘੱਟ ਆ ਰੀ ਏ ਮੈਨੂੰ।
ਹਾਂ ਉਹੀ ਤਾਂ ਤੁ ਸੁਦੇ ਟੀ ਵੀ ਚਾਲੂ ਹੋ ਸੀ ਜਾਂ ਕੁਛ ਚਾਲੂ ਨਾ ਤਾਂ ਹੀ ਆਵਾਜ਼ ਕੱਟ ਆਂਦਾ ਪਿਆ।
ਜ ਇਹ ਪਰ ਹਾਂ ਲਾ ਦੇ। ਅੱਛਾ ਜੀ।
ਹੋਰ।
ਵਧੀਆ ਸੁਣਾਓ ਜੇ ਹੋਰ ਗੱਲ ਬਾਤ ਨਵੀ ਤਾਜੀ ਕੋਈ।
ਸੁਣਾਓ ਨਵੀ ਤਾਜ਼ੀ।
ਕਦੋਂ ਆਉਣਾ ਕਦੋਂ ਜਾਣਾ ਤੁਸੀਂ ਬੀਚ ਘੁੰਮਣ ਨੂੰ ਤੇ ਮੈਂ ਸੁਣਿਆ ਤੁਸੀਂ ਚੱਲੇ ਹੋ ਘੁੰਮਣ ਲਈ-
ਜਾ ਕੀ ਏ ਹਜੇ ਟੈਮ ਏ ਘੁੰਮਣ ਨੂੰ ਜਾਣ ਨੂੰ।
ਅੱਛਾ ਟੈਮ ਆ।
ਅਗਲੇ ਮਹੀਨੇ ਕਹਿਣੇ ਪਏ ਦੇਖੋ ਹੁਣ ਆਂਦੇ ਪਏ ਨੇ
ਹੋਰ ਪੈਣ ਜੀ ਹੋਰ ਸੱਸ-
ਬਾਸ।
ਪੈਣ ੱਜੀ ਨੂੰ ਫੋਨ ਦਿਓ। ਤੁਹਾਡੀ ਕੁੜੀ ਹੈਗੀ ਏ ਨਾਲ।
ਨਹੀਂ ਨਾ ਹੁਣ ਬਾਹਰ ਗਈ ਏ।
ਅੱਛਾ ਹੁਣ ਕਨੇਡਾ ਚਲੇ ਗਈ ਏ
ਸਵੇਰੇ ਹੀ ਗਈ ਕਨੇਡਾ।
ਹੁਣ ਤਾਂ ਨਾਲ ਬੈਠੀ ਸੀ ਮੋਬਾਇਲ ਲੈ ਕੇ ਤੁਹਾਡਾ ਨੀ ਮੈਨੂੰ ਪਤਾ ਲੱਗਦਾ ਕੀ ਬੋਲੀ ਜਾਂ- ਨੇ ਉਹ-
ਮੈਂ ਤੂੰ ਸਾ ਨੂੰ ਕਿਹਾ ਤਾ ਸਹੀ ਮੈਂ ਤ ਤੂੰ ਸਾ ਨੂੰ ਕਿਹਾ ਤਾ ਵਾ। ਜੇ ਤੱਲੇ ਗਈ ਉਹ- ਮੈਂ ਘੱਰ ਤ ਬੈਠੀ ਆਂ ਉਹ ਥੱਲੇ ਗਈ ਏ ਫਿਰਨੇ
ਮੈ ਕਿਹਾ ਕਨੇਡਾ ਗਈ ਆ ਵਾਪਿਸ ਤੁਸੀ ਕਿਆ ਗਈ ਆ ਸਵੇਰੇ ਚਲੋ ਠੀਕ ਆ ਹੋਰ ਸੁਣਾਓ ਬਾਈ ਆਪਦੇ ਵਾਸਤੇ ਕੀ ਤੁਹਾਨੂੰ ਵਧੀਆ ਲਗਦਾ ਕੀ ਬਣਾ ਲੈਣੇ ਓ ਕਿਹੜੀ ਡਿਸ਼ ਤੁਹਾਨੂੰ ਪਸੰਦ ਐ? ਕਿਵੇ ਬਣਾਣੇ ਓ ਮੈਨੂੰ ਵੀ ਦਸ
ਮੈਂ ਤਾਂ ਸਾਰਾ ਕੁਝ ਬਣਾਣੀ ਹਾਂ ਤੇ ਮੈ ਤਾਂ ਸਾਰਾ ਕੁਛ ਬਣਾਨੀ ਆ ਸਾਨੂੰ ਸਭ ਕੁਛ ਅੱਛਾ ਲੱਗਦਾ ਅਸੀ ਸਾਰਾ ਕੁਛ ਬਣਾ ਲੈਣੇ ਹਾਂ
ਵਧੀਆ- ਵਧੀਆ ਸਾਰਾ ਕੁਛ ਹੀ ਬਣਾਣਾ ਚਾਹੀਦਾ
ਹਾਂ ਓਹੀ ਤਾਂ ਤੁਸੀ- ਤੁਸੀ ਬਣਾ ਤੁਸੀ ਕੇ ਕੇ ਬਣਾ ਲੈਦੇ ਹੋ
ਅਸੀ ਵੀਰ ਜੀ ਖਾਣੇ ਆ ਤੇ ਅਸੀ ਸਾਰਾ ਕੁਛ ਬਣਾ ਲੈਂਣੇ ਹਾਂ ਤੁਸੀ ਰਾਜਮਾਂ ਕਿਵੇ ਬਣਾਣੇ ਓ-
ਮੈਂ ਅਸੀ ਰਾਜਮਾ ਪਿਆਜ, ਅਦਰਕ, ਲਸਣ, ਟਮਾਟਰ ਪਾ ਕੇ ਬਣਾਣੇ ਆ। ਤੁਸੀ ਕਿਸ ਤਰਾ ਬਣਾਦੇ ਹੋ?
ਕਿਵੇ ਬਣਾਣੇ ਹੋ ਤੁਸੀ?
ਪਿਆਜ, ਅਦਰਕ, ਲਸਣ, ਟਮਾਟਰ ਮਸਾਲੇ ਪਾ ਕੇ ਹਾਂ ਅਸੀ ਵੀ ਵਈ ਪਾਏ ਨੇ ਆ ਹੋਰ ਤੁਸੀ ਸੁਣਾਓ- ਕੀ ਤੁਸੀ ਕਿਤੇਰ ਜਾਣਾ ਫਿਰਨੇ
ਹਾਂਜੀ-
ਤੁਸੀ ਕਿਧਰ ਜਾਣਾ ਫਿਰਨੇ?
ਜਾਵਾਂਗੇ- ਜਾਵਾਔਗੇ ਅਸੀ ਤਾਂ ਹਜ਼ੂਰ ਸਾਹਿਬ ਜਾਵਾਂਗੇ ਬਾਬਾ ਜੀ ਨੇ ਬੁਲਾਇਆ ਦਰਸ਼ਨ ਲਈ ਜਾਵਾਗੇ
ਹਾਂ ਕੀ ਚਲੋ ਦੇਖੋ ਸਾਨੂੰ ਵੀ ਕੋਈ ਬੁਲਾਵੇ ਬਾਬਾ ਜੀ ਜੀ ਕਿ ਕਿਹੜਾ ਬਾਬਾ ਜੀ ਬੁਲਾਂਦਾ ਯਾ ਮਾਤਾ ਰਾਣੀ ਬੁਲਾਉਦੀ‌ ਏ- ਅਸੀਂ ਵੀ ਜਾਈਏ ਕਿਥੇ ਤਾਂ-
ਚਲੋ ਠੀਕ ਆ ਹੋਰ ਬੋਲੋ ਬੁਲਾਉਣਗੇ ਅਰਦਾਸ ਕਰੋ ਦਰਸ਼ਨ ਵਾਸਤੇ ਜ਼ਰੂਰ ਅੰਦਰੋਂ ਇਛਾ ਕਰੋ ਜਾਣਦੀ ਬਾਬਾ ਜੀ ਆਪੇ ਬੁਲਾਉਣ ਜੇ ਤੁਹਾਨੂੰ ਵੀ-
ਇਛਾ ਤਾਂ ਬਹੁਤ ਕਰਨ ਆ ਇਛਾ ਤਾਂ ਬਹੁਤ- ਬਹੁਤ ਜਗਾ ਤੇ ਜਾਣੇ ਦਾ ਕਹਿਣਾ ਜਹੀਏ- ਪਰ ਉਹ ਬੁਲਾਉਦਾ ਨੀ ਗਾ ਅਜੇ ਬੁਲਾਉਦਾ ਈ ਨੀ ਗਾ ਬਾਬਾ ਜੀ ਬਾਬਾ ਜੀ ਕਹਿਦੇ ਨਾ ਜੇ ਬਾਬਾ ਜੀ ਕਹਿਦੇ ਨਾ ਜੇ ਠਹਿਰੋ ਬਾਬਾ ਜੀ ਦਾ ਬੁਲਾਣਾ- ਬਾਬਾ ਜੀ ਦਾ ਬੁਲਾਣਾ ਹਾਂ ਅਸੀ ਤਾਂ ਚੱਲ ਜਾਸੀ ਬਾਬਾ ਜੀ ਅਜੇ ਕਹਿਦੇ ਠਹਿਰ ਜਾਓ ਹਜੇ ਨਾ ਆਓ ਆਜੇ ਟਾਈਮ ਨਹ ਲਗਦਾ ਅਜੇ ਸਾਡਾ ਟਾਈਮ ਨੀ ਹੋਇਆ ਬਾਬਾ ਜੀ ਕੋਲ ਜਾਣੇ ਦਾ ਨਾ ਜਦ ਬੁਲਾਸ- ਹੁਣ ਤਾਂ ਚਲੇ ਜਾਸੀਏ ਜਲਦੀ ਬੁਲਾਇਆ ਬਾਬਾ ਜੀ ਨੇ ਸਾਨੂੰ ਨੀ ਬੁਲਾਇਆ-
ਹੋਰ ਮੰਮੀ ਕੀ ਕਰਦੀ ਹੈਲੋ
ਹਾਂਜੀ- ਹਾਂਜੀ ਬੋਲੋ ਸੁਣਦੀ ਹ ਮੈ
ਮੰਮੀ ਕੇ ਕਰਦੀ-
ਕੋਈ ਨੀ ਸਾਡੇ ਇਥੇ ਪਾਣੀ ਆਉਦਾ ਤਿਨ ਟਾਈਮ ਅਸੀ ਉਹ ਭਰਦੇ-
ਅੱਛਾ ਹੋਣਾ ਹੈ। ਪਾਣੀ- ਪਾਣੀ ਹੋਣਾ ਆ-
ਹਾਂਜੀ-
ਅੱਜ ਤੁ ਸ ਦੇ ਇੱਥੇ ਬੋੜਾ ਲੇਟ ਪਾਣੀ ਆਇਆ
ਹਾਂਜੀ ਜੀ
ਪਾਣੀ ਬੜਾ ਲੇਟ ਆਇਆ ਅੱਜ
ਨਹੀਂ ਸਾਡੇ ਕੋਲ ਤਿੰਨ ਟਾਈਮ ਆਉਂਦਾ ਦਿਨ ਤੋਂ ਲੇਟ ਨੀ ਆਇਆ ਸਾਡੇ ਕੋਲ ਤਿੰਨ ਵਾਰੀ ਆਉਂਦਾ ਪਾਣੀ
ਤਿੰਟਮ ਪਾਣੀਆਂ ਆਂਦਾ
ਤੁਸੀਂ ਫੋਨ ਖੋਲੇ ਫੋੜੋ ਜੀ ਤੁਹਾਡੀ ਆਵਾਜ਼ ਹੀ ਨਹੀਂੀ ਆ ਰਹੀ ਹੈ ਸਾਨੂੰ
ਮੇਰਾ ਫੋਨ ਕੋਲਈਏ ਕੰਨ ਕੋਲ ਤੇਰੇ ਤੁਹਾਡੀੇਥੇ ਆਵਾਜ਼ ਹੀ ਸਾੜੇ ਇੱਥੇ ਆਵਾਜ਼ ਹੀ ਕਿੰਨਾ ਬੱਚਿਆਂ ਦਾ ਆਵਾਜ਼
ਕਿ ਹਾਂਜੀ ਹੋਰ ਕਦੋਂ ਜਾ ਰਹੇ ਹੋ ਤੁਸੀਂ ਘੁੰਮਣ ਨੂੰ
ਜਾਨ ਆ ਜਾਸੀਏ ਜਾਸੀ
ਆ ਜਾਓ ਆ ਜਾਓ ਉੱਧਰ ਗੇੜਾ ਮਾਰੋ ਇੱਧਰ ਵੀ ਆ ਕੇ ਜਾਓ
ਅਸੀ ਨਾ ਮੈਂ ਆਸ ਹ ਇੱਦਰ ਆਸਾਂ ਅਜੇ ਟੈਮੇ ਤਰੀਕ ਆ ਤੀਹ ਤਰੀਕ ਮਹੀਨੇ
ਤੇ ਤੁਹਾਡੀ ਕੁੜੀ ਵੀ ਆਊਗੀ ਨਾਲ
ਨਹੀਂ ਉਹ ਪਿੱਛੋਂ ਆ ਸੀ ਮੇਰੀ
ਅੱਛਾ ਜੀ
ਪੁਣਾ
ਆਵਾਂਗੇ ਐਡਰੈਸ ਦੇ ਦਿਓ ਬਸ ਮਸਾ ਤੁਹਾਡਾ ਨੰਬਰ ਮਿਲਿਆ ਗੱਲਬਾਤ
ਨ ਹਾਂਜੀ ਹਾਂਜੀ ਅਮ ਤੁਸੀਂ ਵੀ ਆ ਜਾਓ ਮਿਲ ਲੋ ਸਾਨੂੰ ਅਸੀਂ ਤੁ ਸਾਨੂੰ ਮਿਲਣੇ ਹ ਅਸੀ ਤੁਸੀਂ ਅਸੀਂ ਤੂੰ ਸਾਨੂੰ ਮਿਲ ਲ ਹੋਣਾ ਅਸੀਂ ਫਿਰ ਤੁਸੀਂ ਆਉਣਾ
ਓਕੇ ਓਕੇ ਓਕੇ ਹਾਂਜੀ ਬਿਲਕੁਲ
ਹੋਰ, ਸੁਣਾ ਹੋਰ
ਬਸ ਸੋਚ ਰਹੇ ਸੀਗੇ, ਵੀ ਹੁਣ ਕੀ ਬਣਾਈਯੇ ਅਸੀਂ
ਤਾਂ ਮਸਾਲੇ ਵਾਲੇ ਚਾਵਲ ਕਦੋਂ ਖਾਦੇ, ਦੁਪਹਿਰੀ
ਹਾਂਜੀ ਦੁਪਹਿਰੇ ਦਹੀਂ ਚੌਲ, ਹੁਣ ਥੋੜ੍ਹੀ ਇੰਨੀ ਛੇਤੀ ਖਾਵਾਂਗੇ।
ਹਜੇ ਤਾਂ ਟੈਮ ਹੈ ਨਾ, ਹਜੇ ਤਾਂ ਟਾਈਮ ਹੀ ਕੀ ਹੋਇਆ
ਟਾਈਮ ਲੱਗਦਾ ਬਣਾਉਣ ਨੂੰ, ਅਸੀਂ ਇੰਨੀ ਛੇਤੀ, ਨੀ ਕੁਕ ਨੀ ਹੈਗੇ ਅਸੀ। ਛੇਤੀ ਛੇਤੀ ਨਹੀਂ ਬਣਾ ਸਕਦੇ, ਮੈਨੂੰ ਤਾਂ ਬਹੁਤ ਟਾਈਮ ਲੱਗਦਾ ਵਾ
ਕਿਉਂ ਕੂਕ, ਜੇ ਕੁਕ ਐ ਭਗਵਾਨ ਅਨ, ਜਲਦੀ ਬਣਾ ਲੈਂਦੇ, ਤੇ ਤੁਸੀਂ ਨ ਬਣਾ
ਹਾਂਜੀ
ਕੁੱਕ ਕੋਈ ਜਾਦੂ ਏ, ਕੁੱਕ ਦੇ ਹੱਥ ਚ ਜੇ ਕੁੱਕ ਜਲਦੀ ਬਣਾ ਲੈਂਦੇ, ਤੇ ਤੁਸੀਂ ਤੁਸੀ ਨੀ ਬਣਾ ਸਕਦੇ ਹੋ
ਹਾਂਜੀ ਕੋਈ ਨੀ, ਕੋਈ ਨੀ ਕੀ ਹੋ ਤੁਸੀਂ
ਤੁਸੀਂ ਕਿ ਕਰਦੇ ਪਏ ਔ, ਹੁਣ
ਅਸੀਂ ਬੈਠੇ ਆ ਹੁਣ, ਤੁਸੀਂ ਭਗਵਾਨ ਹੋ
ਹੂ ਅੱਛਾ ਭਗਵਾਨ ਨਈ, ਮੈਂ ਭਗਵਾਨ ਨੀ ਆ
ਤੂੰ ਕਹਿਣੀ ਏ, ਤੁਸੀਂ ਬੋਲਦੇ ਹੋ ਜੇ ਭਗਵਾਨ ਘੂਕ ਜਲਦੀ ਘੂ ਘੋ ਜਲਦੀ ਨੀ ਮਨਾ ਸਕੀਆਂ ਅਸੀਂ ਤੇ ਮੈਂ ਤ ਤੇ ਮੈਂ ਕਿਹਾ, ਕੁੱਕ ਕੋਈ ਪਗਵਾਨ ਨੀ ਜਲਦੀ ਬਣਾ ਲੈਂਦਾ, ਤੇ ਤੁਸੀਂ
ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਬਈ, ਤੁਸੀਂ ਕੋਲੇ ਫੜੋ ਫੋਨ
ਹੁਣ ਮੇਰੇ ਕੰਨ ਦੇ
ਨਾ ਆਵਾਜ਼ ਬਹੁਤ ਅਲੋ ਅੱਲੋ ਬੋਲਦੇ ਹੋ, ਕੀ ਬੋਲ ਰਹੇ ਹੋ ਸਾਨੂੰ ਨੀ ਸਮਝ ਲੱਗ ਰਹੀ ਆ, ਹਾਂ ਹੁਣ ਬੋਲੋ ਕੀ ਕਹਿ ਰਹੇ ਸੀਗੇ। ਨਹੀਂ ਹੁਣ ਤੇ ਹਜੇ
ਰੱਖਣ ਆ ਮੈਂ ਮੈਂ ਭਗਵਾਨ ਨਈ ਆਂ। ਕੁੱਕ ਭਗਵਾਨ ਨੀ ਹੋਂਦਾ ਦਾ, ਮੈਂ ਕਿਹਾ
ਹੂ, ਇਨਸਾਨ ਸਾਰੇ ਦੇਖਿਆ ਜਾਵੇ, ਤਾਂ ਤੁਹਾਡੇ ਅੱਗੇ ਜੇ ਅੰਦਰ ਹੀ ਭਗਵਾਨ ਹੈ।
ਔ ਭਗਵਾਨ ਤਾਂ ਹੈ, ਨੀਅਤ ਸਾਫ਼ ਹੀ ਰੱਖਣਾ ਬਈਆ
ਸਾਰੇ ਇਨਸਾਨ ਦੇ ਵਿੱਚ ਭਗਵਾਨ ਹੈ।
ਔ ਤਾਂ ਹੈ ਹੀ ਹੈ ਭਗਵਾਨ ਤਾਂ, ਇਨਸਾਨ ਇਚ ਹੀ ਭਗਵਾਨ ਹੈ, ਇਨਸਾਨ ਹੀ ਭਗਵਾਨ ਹੈ।
ਇਨਸਾਨ ਨੀ ਗੰਦਾ ਇਨਸਾਨ ਅਸੀਂ ਬਹੁਤ ਗੰਦਗੀ ਦੀ ਭਰੇ ਹੋਏ ਆਂ। ਭਗਵਾਨ ਦੀ ਜਗ੍ਹਾ ਅਸੀਂ ਨੀ ਲੈ ਸਕਦੇ, ਹਾਂਜੀ ਠੀਕ ਆ ਜੀ ਮੈਨੂੰ ਕਾਲ ਕਰ ਰਿਹਾ, ਮੈਂ
ਅੱਛਾ ਅੱਛਾ ਹਾਂਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੁਣ